ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ ਜੀ?
ਬਸ ਵਧੀਆ, ਤੁਸੀਂ ਸੁਣਾਓ ਤੁਸੀਂ ਕਿਵੇਂ ਓ?
ਬਸ ਵਧੀਆ ਮੈਂ ਵੀ, ਹੋਰ ਡਿਨਰ ਵਗੈਰਾ ਕਰ ਲਿਆ?
ਨਹੀਂ ਹਜੇ ਨਹੀਂ ਬਸ ਡਿਨਰ ਲਗਾਣਾ ਵੇ। ਨਹੀਂ ਬਾਜ਼ ਬਣ ਗਿਆ ਏ ਬਸ ਉਹੀ ਸੋਚਦੇ ਵੀ ਅਸੀਂ ਮਿਲਦੇ ਆ। ਹੋਰ ਤੁਸੀ ਕਰ ਲਿਆ ਡਿਨਰ
ਨਹੀਂ ਆਪਾਂ ਵੀ ਅਜੇ ਕਰਨਾ ਸੀ, ਮੈਂ ਕਿਹਾ ਚੱਲ ਪਹਿਲੇ ਤੁਹਾਨੂੰ ਕਾਲ ਹੀ ਲਵਾਂ। ਸਵੇਰ ਦੇ ਫਰੀ ਨਹੀਂ ਹੋ ਰਹੇ ਸੀ ਕਦੀ ਕਿੱਧਰ - ਕਦੀ ਕਿੱਧਰ ਸੈਰ ਵਗੈਰਾ ਕਰ ਰਹੇ ਸੀ। ਪਹਿਲੇ ਉਹ ਗਈ ਸੀ ਆਪਣੇ ਬੱਚੇ ਦੀ ਅੱਖਾਂ ਟੈਸਟ ਕਰਾਨ, ਹਾਂ। ਫਿਰ ਮੈਂ ਆਪਣੇ ਬੱਚਿਆਂ ਦੀ ਅੱਖਾਂ ਟੈਸਟ ਕਰਾਉਣ ਗਈ ਸੀ। ਉਹਨਾਂ ਦੀ, ਫੋਨ ਬੜਾ ਦੇਖ ਰਹੇ ਨੇ, ਕੋਈ ਚੀਜ਼ ਸਾਹਮਣੇ ਪਈ ਹੋਈ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ।
ਨਹੀਂ ਪਤਾ ਜਾਣ ਕੇ ਨਹੀ ਦੇਖਦੇ, ਜੇ ਬੱਚੇ ਸਾਹਮਣੇ ਪਈ ਹੋਈ ਚੀਜ ਐ ਨਾ ਇਗਨੋਰ, ਇਹ ਕਰਨਾ ਨਹੀਂ ਚਾਹੁੰਦੇ।
ਹਾਂ, ਮੈਂ ਇਹਨਾਂ ਨੂੰ ਇਹ ਡਰ ਪਾਇਆ ਸੀ ਨਾ ਮੈਂ ਕਿਹਾ ਤੁਸੀਂ ਅੱਜ ਮੈਂ ਡਾਕਟਰ ਕੋਲ ਅੱਖਾਂ ਚੈੱਕ ਕਰਾ ਕੇ ਤੁਹਾਡੀਆਂ ਲਿਆ ਕੇ ਆਉਣੀਆ ਕਿ ਤੁਹਾਨੂੰ ਪਤਾ ਲੱਗੇ, ਕਿ ਸੂਈ ਕਿਦਾ ਲੱਗਦੀ ਹੈ ਅੱਖ ਵਿਚ, ਤੇ ਮਤਲਬ ਕਿ, ਕੋਈ ਸਾਹਮਣੇ ਪਈ ਪੈ ਕੰਘੀ ਪਈ ਬੈਡ ਦੇ ਉੱਤੇ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ। ਇੰਨਾ ਮਤਲਬ ਇਹ ਕਰਦੇ ਨੇ ਮੈਂ ਕਿਹਾ, ਮੈਂ ਫਿਰ ਅੱਜ ਤੇ ਡਾਂਟਿਆ ਮੈਂ ਕਿਹਾ ਵੀ ਫੋਨ ਸਾਰਾ- ਸਾਰਾ ਦਿਨ ਫੋਨ ਲੈ ਕੇ ਬੈਠੇ ਰਹਿੰਦੇ ਨੇ, ਕਿਤੇ ਛੱਡਦੇ ਨੀ ਫੋਨ ਨੂੰ ਇੱਕ ਮਿੰਟ ਵੀ ਹੱਥ ਚੋਂ
ਹਾਂਜੀ, ਪਤਾ ਹੈ ਕਿ ਨਾ ਐ ਨਾ ਬੱਚੇ ਦੇਖਣਾ ਨਹੀ ਚਾਹੁੰਦੇ ਫੋਨ, ਪੂਰਾ ਦਿਨ ਹੁਣ ਕੁਛ ਛੁੱਟੀਆਂ ਹੈਗੀਆਂ ਨੇ ਤਾਂ ਨੀ ਆ ਫੋਨ ਛੱਡਦੇ, ਇਹਨਾਂ ਨੂੰ ਬਹਾਨੇ-ਬਹਾਨੇ ਨਾਲ ਫੋਨ ਚਾਹੀਦਾ ਵੇ। ਮਤਲਬ ਪਹਿਲੇ ਹੁੰਦਾ ਸੀ ਕਿ ਸਕੂਲ ਜਾਂਦੇ ਸੀ, ਸੱਤ-ਅੱਠ ਘੰਟੇ ਨਾ ਸਕੂ- ਲ ਤੇ ਲੱਗ ਜਾਂਦੇ ਸੀ ਇਹਨਾਂ ਦੇ, ਹਾਂ ਤੇ ਉਹ ਬੱਚਾ ਆਦਾ ਸੀ। ਸਕੂਲ ਤੋਂ ਆਣਾ ਥੱਕ ਜਾਣਾ, ਫਿਰ ਘਰ ਆ ਕੇ ਰੋਟੀ-ਪਾਣੀ ਖਾਣੀ ਥੋੜਾ ਦੇਰ ਟੀ ਵੀ ਦੇਖਣਾ ਫਿਰ ਸੋਂ ਜਾਣਾ ਤੇ ਟਾਈਮ ਇਹਦਾ ਤੇ ਹੁਣ ਕੀ ਇਹ ਉੱਠੇ ਨੇ ਤੇ, ਆਪਣਾ ਬਰਸ਼ ਵਗੈਰਾ ਕੀਤਾ। ਆਪਣਾ ਦੁੱਧ ਜੋ ਪੀਣਾ-ਪੀਣਾ ਬ੍ਰੇਕਫਾਸਟ ਕੀਤਾ। ਫਿਰ ਆ ਜਾ ਕੇ ਵੇਹਲੇ ਫੋਨ ਦੇ ਦੋ ਉਹ ਟਾਈਮ ਹੁਣ ਇਹ ਨੂੰ ਜ਼ਿਆਦਾ ਮਿਲਦਾ ਪਿਆ ਵੀ, ਉਹ ਆਪਣੀ ਐਕਟੀਵਿਟੀ ਕੋਈ ਵੀ ਕਰਨੀ ਏ। ਉਹ ਜਲਦੀ ਕਰਕੇ ਪੰਦਰਾਂ ਮਿੰਟ 'ਚ ਕਰਕੇ ਫਿਰ ਐਂ ਲਾਸਟ ਚ ਇਹਨਾਂ ਨੇ ਆਉਣਾ ਫੋਨ ਤੇ
ਬਸ ਉਹ ਫੋਨ ਕਰਕੇ, ਤੇ ਮੈਂ ਥੋੜਾ ਮੈਂ ਥੋੜਾ ਡਰਾਵਾ ਪਾਣਾ ਸੀ, ਤੇ ਮੈਂ ਡਰਾਇਆ ਸੀ ਮੈਂ ਕਿਹਾ ਚ ਤੁਹਾਨੂੰ ਹੋਸਪਿਟਲ ਬਈ ਆਪਣਾ ਤਾਂ ਚਲੋ ਸਾਡੀ ਤੇ ਉਮਰ ਹੋ ਗਈ ਐ। ਕਿ ਅਸੀ ਤੇ ਚਲੋ, ਜਿੰਨਾ ਮਰਜ਼ੀ ਵੇਖ ਲਈਏ ਸਾਨੂੰ ਤੇ ਹੁਣ ਉਹ ਉਮਰ ਹੋ ਗਈ ਇਹਨਾਂ ਦੇ ਬੱਚਿਆਂ ਦੀ ਉਮਰ ਕੀ ਐ ਜੇ ਅੱਖਾਂ ਖ਼ਰਾਬ ਹੋਗੀਆਂ ਤੇ ਫਿਰ ਸਾਨੂੰ ਮਤਲਬ ਦਿੱਕਤ ਹੋਣੀ ਪਰ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਦੀਆਂ ਅੱਖਾਂ ਖਰਾਬ ਹੋ ਇੰਨੀ ਉਮਰ ਚ ਅਸੀਂ ਕਦੀ ਫੋਨ ਨ ਵੇਖੇ, ਜਿੰਨੀ ਉਮਰ ਚ ਬੱਚੇ ਫੜਦੇ ਨੇ।
ਅਰੇ ਸਾਡੇ ਟਾਈਮ ਤੇ ਫੋਨ ਇੰਨੇ ਹੈਗੇ ਕਿੱਥੇ ਸੀ ਇਹਨੇ ਫੋਨ ਥੋੜੀ ਸੀ।
ਉਹੀ ਨਾ ਫਿਰ ਥੋੜੇ ਬੱਚਿਆਂ ਲਈ ਵੀ ਸਾਨੂੰ ਵੇਖਣਾ ਪੈਦਾ ਨਾ ਬੱਚਿਆਂ ਨੂੰ ਪਹਿਲਾਂ ਦੇਖਣਾ ਪੈਂਦਾ, ਬੱਚਿਆਂ ਨੂੰ ਸਮਝ ਤਾਂ ਹੈਨੀ ਹ ਕਿ ਅਸੀਂ ਫੋਨ ਦੇਖੀਏ। ਉਹ ਜੇ ਬੈਠੇ ਆ ਤੇ ਬੈਠੇ ਰਹਿਣਗੇ ਲੈ ਕੇ ਨਾ ਫੜੋ ਤੇ ਦੇਣਗੇ ਵੀ ਨੀ ਵਾਪ
ਨਹੀਂ ਦੇਣਗੇ ਵੀ ਨੀ, ਅਗਰ ਅਸੀ ਹਾਂਜੀ ਅਗਰ ਅਸੀਂ ਇਹਨਾਂ ਕੋਲ ਲਾਵਾਂਗੇ ਵੀ ਤੇ, ਬਸ ਦੋ ਮਿੰਟ ਮੰਮਾ ਦੋ-ਮਿੰਟ ਦੋ-ਮਿੰਟ ਕਰ ਕਰਕੇ ਇਹਨਾਂ ਨੇ ਅੱਧਾ ਘੰਟਾ ਹੋਰ ਕਰ ਲੈਣਾ।
ਟਾਈਮ ਹਾਂ ਤੇ ਬਸ ਇਹੀਓ ਦਿੱਕਤ ਏ ਨਾ ਫਿਰ ਸਾਨੂੰ ਮੈਂ ਉਹੀ ਸੋਚ ਰਹੀ ਸੀ, ਮੈਂ ਕਿਹਾ ਚੱਲ ਇਹਨੂੰ ਨਾ ਅੱਜ ਮੈਂ ਇਹਨੂੰ ਡਾਕਟਰ ਕੋਲ ਮਿਲਾ ਕੇ ਲੈ ਕੇ ਆਣੀ ਆ, ਥੋੜਾ ਡਰ ਜਾਹਾ ਪਏਗਾ ਡਾਕਟਰ ਵੀ ਇਹਨਾਂ ਨੂੰ ਡਰਾਗੇ ਥੋੜਾ ਜਿਹਾ, ਕਿ ਕਹਿਣਗੇ ਤੁਹਾਡੀ ਅੱਖਾਂ ਚ ਸੂਈ ਲਾ ਦੇਵਾਂਗੇ ਤਾਂ ਹੀ ਮੁੜਾ- ਗੇ। ਏਦਾਂ ਤੇ ਮੁੜਦੇ ਨੀ ਹੈਗੇ ਬਿਲਕੁਲ ਵੀ, ਸਾਰਾ-ਸਾਰਾ ਦਿਨ ਯੂ- ਟਿਊਬ 'ਚ ਅਲ ਅੱਜ ਕੱਲ ਅਲੁਵਾ ਵੀਡੀਓਜ਼ ਚੱਲ ਗਈਆਂ ਨੇ। ਉਹਨਾਂ ਵੱਲ ਧਿਆਨ ਮਾਰਦੇ ਨੇ ਜ਼ਿਆਦਾ। ਬਸ ਇਹ ਹੀ ਜਿਹੜੇ ਨਵੇਂ-ਨਵੇਂ ਨਾਟਕ ਅੱਜ-ਕੱਲ੍ਹ ਆ ਰਹੇ ਨੇ ਇੱਧਰ ਜਾਦਾ ਇਹਨਾਂ ਦਾ ਧਿਆਨ ਹੁੰਦਾ।
ਨਹੀਂ ਕੋਈ ਗੱਲ ਨੀ ਫੋਨ ਤੇ ਸੀ ਨਾ ਮੈਂ ਵੀ ਇਹ ਸੋਚਿਆ ਵੀ ਹੁਣ ਤੋਂ ਕਿ ਨਾ ਇਹਨਾਂ ਨੂੰ ਕੋਈ ਨਾ ਕੋਈ ਐਕਟੀਵਿਟੀ ਦੇ 'ਚ ਅੰਗੇਜ ਰੱਖਾਂਗੀ।
ਹਾਂਜੀ-ਹਾਂਜੀ। ਮੈਂ ਵੀ ਆਪ ਬੜੀ ਪਰੇਸ਼ਾਨ ਹੋਈ ਦੀ ਸੀ ਮੈਂ ਕਿਹਾ ਨਾ ਇਹਨਾਂ ਨੂੰ ਮੈਂ ਸਮਝਾਵਾਂ ਥੋੜ੍ਹਾ ਜਿਹਾ ਕੋਈ ਐਕਟੀਵਿਟੀ ਵਗੈਰਾ ਦੇਵਾਂ ਇਹਨਾਂ ਨੂੰ ਕਰਨ ਵਾਸਤੇ। ਇਹਨਾਂ ਨੂੰ ਥੋੜਾ ਡਾਕਟਰ ਦਾ ਡਰਾ ਪਾਵਾਂ ਕਿ ਥੋੜਾ ਤਾਂ ਡਰਨ ਬਿਲਕੁਲ ਵੀ ਨੀ ਡਰਦੇ ਆ ਅੱਜ-ਕੱਲ੍ਹ ਦੇ ਬੱਚੇ ਤੇ ਗੱਲ ਤੇ ਮੰਨਦੇ ਨੀ ਬਿਲਕੁਲ ਵੀ
ਸੁਨਣਾ ਏ ਨੀ। ਇਹਨਾਂ ਨੂੰ ਪਸੰਦ ਹੀ ਨੀ ਐ ਮਤਲਬ ਕੁਛ ਫੋਨ ਤੋਂ ਇਲਾਵਾ ਕੁਛ ਕੁਛ ਦੇ ਦੋ ਔਰ ਘੁੰਮ ਫਿਰ ਕੇ ਦੋ ਮਿੰਟ ਦੂਜੀ ਚੀਜ਼ ਵੱਲ ਦੇਖਣਗੇ ਦਸ ਮਿੰਟ ਹੱਦ ਤੋਂ ਵੱਧ
ਹਮ
ਘੁੰਮ ਫਿਰ ਕੇ ਆਣਾ ਇਹਨਾਂ ਨੇ ਫੋਨ ਤੇ ਹੀ
ਬਸ-ਬਸ। ਹਾਂ ਫੋਨ ਤੋਂ ਬਗੈਰ ਤੇ ਇਹਨਾਂ ਦੀ ਜ਼ਿੰਦਗੀ ਹੈਨੀ ਫੋਨ ਬਗੈਰ ਤੇ ਕੰਮ ਹੀ ਨੀ ਕਰਦੇ ਕੋਈ
ਜੋ ਐਵੇਂ ਮੈਂ ਨਾ ਇਹਨੂੰ ਨਾ ਕੁਛ
ਖੁਦ ਵੀ ਟੀ ਵੀ ਲਗਾ ਕੇ ਦਿੰਦੀ ਹਾ ਫਿਰ ਟੀ ਵੀ ਫੋਨ ਛੋੜੇਗਾ ਤੇ ਫਿਰ ਜ਼ਿਆਦਾ ਦੇਰ ਟੀ ਵੀ ਦੇਖਣੇ ਰਹਿਣਾਵੇ ਇਹ ਹੀ ਕੰਮ ਹੈਗੇ ਨੇ ਇਹਨਾਂ ਦੇ
ਬਸ- ਬਸ ਮੈਂ
ਗੇਮਸ ਕੁਛ ਲੂਡੋ ਵਗੈਰਾ ਲਿਆ ਕੇ ਦੋ ਕੁਛ ਕੈਰਮ ਐ ਮੈਂ ਲਿਆ ਕੇ ਦਿੱਤੇ ਨੇ ਹੁਣ ਇਹ ਟਰਾਈ ਕਰਕੇ ਦੇਖੋ ਤੁਸੀਂ
ਬੜਾ ਕੁਛ ਲਿਆ ਕੇ ਦਿੱਤਾ ਆ ਤੁਸੀਂ ਮੰਨੋਗੇ ਇਹਨਾਂ ਦੇ ਘਰ ਵਿੱਚ ਇਹਨਾਂ ਕੋਲ ਫੁੱਟਬਾਲ ਮਤਲਬ ਕਹਿ ਲਓ ਇਹਨਾਂ ਦੇ ਕੋਲ ਜਿਵੇਂ ਕਿ ਆਪਾਂ ਚੈੱਸ ਦੀ ਗੇਮ, ਕੈਰਮ ਬੋਰਡ ਹਰ ਚੀਜ਼ ਇਹਨਾਂ ਨੂੰ ਲਿਆ ਕੇ ਦਿੱਤੀ ਦੀ ਆ ਪਰ ਇਹਨਾਂ ਦਾ ਧਿਆਨ ਜਿਹੜਾ ਨਾ ਅੱਜ- ਕੱਲ੍ਹ ਫੋਨ 'ਚ' ਜ਼ਿਆਦਾ ਆ
ਫੋਨ ਵੀ ਜ਼ਿਆਦਾ ਏ ਬਿਲਕੁਲ ਮੇਰਾ ਵੀ ਬੇਟਾ ਤੁਹਾਨੂੰ ਮੰਮਾ ਦਸ ਮਿੰਟ ਹੋ ਜਾਣਗੇ ਕੁਛ ਬਣੀਏ।
ਮੰਮਾ ਚਲੋ। ਰੋਟੀ ਖਾਣੀ ਕੀ ਤੇ ਮੰਮਾ ਰੋਟੀ ਨੀ ਖਾਵਾਂਗਾ ਮੈਂ ਐਵੇਂ ਬਸ ਉਹਨੂੰ ਫੋਨ ਲੈ
ਬਸ ਇਹੀ ਹੋ ਜਾਣਾ ਬੜ ਬੰਦਾ ਨਾ ਬੱਚੇ ਬੱਚਿਆਂ ਦੀ ਪਰਵਾਹ ਪਿੱਛੇ ਪਰੇਸ਼ਾਨ ਹੋ ਜਾਂਦਾ ਉਜ ਮਾਂ ਪਿਓ ਨੂੰ ਕੋਈ ਦਿੱਕਤ ਪਰੇਸ਼ਾਨੀ ਨੀ ਹੁੰਦੀ। ਉਝ ਪ੍ਰੇਸ਼ਾਨ ਹੋ ਜਾਂਦਾ ਉਹ
ਏਨੀ ਟੈਨਸ਼ਨ ਹੁੰਦੀ ਏ ਨਾ ਕਿੰਨੀ ਦੇਰ ਦੇਖਦੇ ਰਹਿਣਗੇ ਹੁਣ ਰੋਟੀ ਅਗਰ ਨਾ ਫੋਨ ਦੋ ਤੇ ਰੋਟੀ ਵੀ ਨੀ ਖਾਣੀ ਉਹਨਾਂ ਨੇ ਪੂਰਾ ਦਿਨ ਭੁੱਖੇ ਬੈਠੇ ਰਹਿਣਗੇ ਫਿਰ ਤਾਂ ਜਾ ਜਾਂਦਾ ਰੋਟੀ ਕੁੱਛ ਖਾ ਲਏਗਾ ਤੇ ਫਿਰ ਫੋਨ ਦੇ ਦਿੰਨੇ ਆ
ਹਮ। ਉਹੀ ਨਾ ਬੱਚਿਆਂ ਵੱਲ ਵੇਖਣਾ ਵੀ ਜ਼ਰੂਰੀ ਆ ਇਹ ਬੱਚ ਜੇ ਸਾਡੀ ਬਿਲਕੁਲ ਵੀ ਨੀ ਸਮਝਦੇ ਮੈਂ ਤੇ ਆਪ ਬੜੀ ਪਰੇਸ਼ਾਨ ਹੋਈ ਸੀ ਮੈਂ ਸਗੋਂ ਅੱਜ ਸਾਰਾ ਦਿਨ ਇਹਨਾਂ ਨੂੰ ਇੱਧਰ -ਉੱਧਰ ਲੈ ਕੇ ਫਿਰਦੀ ਰਹੀ।
ਡਰੋਇੰਗ ਲਿਆ ਦਿਉ। ਕਲਰ ਅੱਜ- ਕੱਲ੍ਹ ਨਾ ਸਕੈਚ ਬੁੱਕਸ ਹੈਗੀਆਂ ਨੇ ਕਲਰਸ ਉਹ ਮਤਲਬ ਡਰੋਇੰਗਜ਼ ਵਗੈਰਾ ਬਣੀਆਂ ਹੋਈਆਂ ਨੇ ਬੱਚੇ ਨੂੰ ਦੱਸਿਆ ਹੁੰਦਾ ਹੈ ਸਾਰ ਕੁਛ ਚਾਰਟ ਵਗੈਰਾ ਬਣੇ ਹੁੰਦੇ ਨੇ
ਅੱਛਾ, ਹਾਂ- ਹਾਂ ਕੋਈ ਉਹਨਾਂ ਨੂੰ ਮੈਂ ਤੁਹਾਨੂੰ ਕਹਿੰਦੀ ਇਹਨਾਂ ਦੀ ਇੱਕ ਮਤਲਬ ਸਾਡੇ ਕੋਈ ਹੈਗੀ ਨੇ ਉਹਨਾਂ ਨੇ ਇਹਨੂੰ ਨਾ ਮਤਲਬ ਕਿ ਗਿਫਟ ਕੀਤੀ ਸੀ ਇੱਕ ਚੀਜ਼ ਜੇ ਮਤਲਬ ਨਾ ਉਹ ਮਿੱਟੀ ਜੀ ਹੁੰਦੀ ਵਟ ਕਲਰ ਦੀ ਕਲੇਅ ਟਾਈਪ ਉਹਦੇ 'ਚ ਨਾ ਦੀ ਉਹਦੇ, ਉਹਦੇ ਉਹ ਸ਼ੇਪਸ ਬਣਦੇ ਫਲਾਵਰ ਹੋ ਗਿਆ, ਇਸ ਤਰ੍ਹਾਂ ਇਹਨੂੰ ਬਣਾਓ। ਫਿਰ ਸੁਕਾ ਕੇ ਕਲਰ ਕਰੋ ਡੈਕੋਟ ਨਾਲ ਧਾਗਾ ਦਿੰਦੇ ਨੇ ਉਹ ਲਗਾਉਣ ਵਾਸਤੇ। ਵੜੀ- ਵੜੀ ਦੀਵਾਰਾਂ ਤੇ ਟੰਗੋ ਚਾਹੇ ਸ਼ੀਸ਼ੇ ਤੇ ਲਟਕਾਓ ਜਿਸ ਤਰ੍ਹਾਂ ਮਰਜ਼ੀ ਤੁਸੀਂ ਲਗਾਓ। ਬਟ ਇਹ ਬੱਚੇ ਫੇਰ ਜਿਹੜੇ ਆ ਨਾ ਸਾਡੇ ਉਹਨਾਂ ਨਾਲ ਇੱਕ ਦਿਨ ਚ ਉਹ ਚੀਜ਼ ਨੂੰ ਖ਼ਤਮ ਕਰਕੇ ਨਾ। ਤੇ ਇਹ ਨੀ ਕਿ ਉਹਨੂੰ ਥੋੜਾ ਟਾਈਮ ਕੱਢ ਲਈਏ ਅਸੀਂ, ਇੱਕ ਦਿਨ ਵਿੱਚ ਉਹਨੂੰ ਖ਼ਤਮ ਖ਼ਤਮ ਕਰਕੇ ਤੇ ਦੂਸਰੇ ਦਿਨ ਫਿਰ ਉਹੀਓ ਹਾਲ ਫੋਨ ਦੇਦੋ, ਬੋਰ ਹੋ ਜਾਂਦੀ ਇੱਕ ਇੱਕ ਮਤਲਬ ਇੱਕ ਘੰਟਾ ਹੀ ਓਹਦੇ ਨਾਲ ਖੇਡੇ ਨੇ ਬੱਸ ਐ। ਹਾਂ, ਇੱਕ ਘੰਟਾ ਹੀ ਖੇਡ
ਮਰਜੀ ਐਕਟੀਵਟੀ ਇਨਵਲਵ ਕਰੋ ਇਹਨਾਂ ਨੂੰ ਇਹਨਾਂ ਨੇ ਘੁੰਮ ਫਿਰ ਕੇ ਆਣਾ ਫੋਨ ਤੇ ਈ ਏ।
ਫੋਨ ਤੇ ਹੀ ਐ, ਮੈਂ ਉਹੀ ਮੈਂ, ਮੈਂ ਕਿਹਾ ਥੋੜਾ ਜਿਹਾ ਮੈਂ ਡਾਕਟਰ ਦਾ ਡਰਾ ਪਾਣੀਂ ਆ ਇਹਨਾਂ ਨੂੰ, ਕਿ ਪਤਾ ਡਾਕਟਰ ਜੇ ਡਰਾ ਨਾਲ ਹੀ ਸੁੱਧਰ ਜਾਣਾ।
ਕੀ ਦੇਖੋ ਮੈਂ ਤੇ ਖੁਦ ਡਾਕਟਰ ਤਾਂ ਵੈਸੇ ਹੀ ਮੈਂ ਨਾ ਆਪਣੇ ਬੇਟੇ ਨੂੰ ਰੂਟੀਨ 'ਚ' ਸੀ, ਤੇ ਆਪਣਾ ਉਹਨੂੰ ਰੂਟੀਨ ਚੱਕ ਬੱਸ ਲ ਤੇ ਮੈਂ ਉਹਨੂੰ ਬੋਲਿਆ, ਤੇ ਐਏ ਫੋਨ ਦੇਖ-ਦੇਖ ਕੇ ਕੁਛ ਇਹਨਾਂ ਦੀ ਆਈਜ਼, ਇਹਦੀ ਆਈਜ਼ ਨੀਚੇ ਬਲੈਕ ਹੋ ਗਏ ਸੀ। ਤੇ ਉਹ ਰੋਟੀ ਖਾਣੀ ਨੀਂਦ ਹੀ ਨੀ ਕਰਨੀ ਬੂਰੀ, ਨੀਂਹ ਨੀਵੇਂ ਕਰਾ ਤੇ ਧਿਆਨ ਛੱਡਦਾ ਵਿੱਚ, ਧਿਆਨ ਹੀ ਇੱਧਰ ਹੈਗਾ ਵੇ ਉਹ ਆਉਂਦਾ ਨੀ ਤੇ ਉਹ ਕਹਿੰਦਾ ਵੀ ਉਹਨੇ ਬੋਲਿਆ ਨਾ ਇਨਸਾਫ਼ ਵੀ
ਜੇ ਫੋਨ ਦੇਵਾਂਗੇ ਨਾ ਤਾਂ ਰੋਟੀ ਅੰਦਰ ਜਾਣੀ ਐ। ਆਹੋ ਫੋਨ ਦਵਾਂਗੇ ਤਾਂ ਰੋਟੀ ਅੰਦਰ ਜਾਣੀ ਆ, ਫੋਨ ਦਵਾਂਗੇ ਆਗੇ ਕੰਘੀ ਹੋਏਗੀ, ਫੋਨ ਦਾ ਆਗੇ ਕੱਪੜੇ ਪੈਣਗੇ ਹਰ ਚੀਜ਼ ਮਤਲਬ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਫੋਨ ਸ਼ਾਮਲ ਕਰ ਲਿਆ ਐ, ਕਿ ਫੋਨ ਤੋਂ ਬਗੈਰ ਕੁਛ ਨੀ ਹੋ ਸਕਦਾ।
ਮੈਂ ਤੇ ਡੋ ਤੈਨੂੰ ਕਿਹਾ ਨਾ ਗਈ ਸੀ ਤੇ ਮੈਂ ਕਿਹਾ ਵੀ ਇਹਨਾਂ ਬੋਲੋ ਵੀ ਤੂੰ ਆ ਕੇ ਫੋਨ ਦੇਖੇਗਾ। ਤੇ ਤੇਰੀ ਆਇਜ਼ ਵਿਚ ਇੰਜੈਕਸ਼ਨ ਲਗਾਣਾ ਵੇ ਤੇ ਡਾਕਟਰ ਨੇ ਉਹਨੇ ਹੀ ਕਿਹਾ ਇਹਨੂੰ ਵੀ ਮੈਂ, ਮੈਂ-ਮੈਂ ਨਾ ਤੇਰੀ ਆਈਜ਼ 'ਚ' ਇੰਜੈਕਸ਼ਨ ਲਗਾਣਾ।
ਅੱਛਾ-ਅੱਛਾ। ਹਾਂ-ਹਾਂ ਠੀਕ ਐ ਬੱਚਿਆਂ ਨੂੰ ਥੋੜ੍ਹਾ ਡਰ ਵੀ ਹੋਣਾ ਚਾਹੀਦਾ। ਬੱਸ ਠੀਕ ਐ, ਬੱਚਿਆਂ ਨੂੰ ਥੋੜਾ ਉਹ ਵੀ ਕਰਨਾ ਚਾਹੀਦਾ ਨਾ, ਡਰਾਣਾ ਵੀ ਚਾਹੀਦਾ ਥੋੜਾ ਜਾ।
ਹਾਂ ਡਰਾਇਆ ਨਾ ਉਹਨੂੰ ਓਹਦੇ ਘਰ। ਥੋੜੇ ਦਿਨ ਤਾਂ ਹੋ ਗਏ ਨੇ ਥੋੜਾ ਫੋਨ ਦਾ ਨਾ ਘੱਟ ਯੂਜ ਕਰਦਾ ਪਿਆ ਵੇ। ਤੇ ਬੱਸ ਐਂ ਵੀ ਇਹ ਹੁਣ ਡਰ ਰਹੇਗਾ ਤੇ ਸਹੀ ਰਹੇਗਾ ਨਾ।
ਹਾਂਜੀ। ਪਾਣਾ ਚਾਹੀਦਾ ਬੱਚਿਆਂ ਨੂੰ ਇਸ ਤਰ੍ਹਾਂ ਫੇਰ ਬੱਚਿਆਂ ਦੀ, ਹੁਣ ਇਹ ਇੰਨੀ ਛੋਟੀ ਉਮਰ ਦੇ ਚੌਖਾ ਜੇ ਇੰਨੀਆਂ ਕਮਜ਼ੋਰ ਹੋ ਜਾਣਗੀਆਂ ਤੇ ਸਾਡੀ ਵਾਰੀ ਉਮਰ 'ਚ' ਆ ਕੇ ਕੀ ਹੋਏਗਾ?
' ' ਚਲੋ, ਹੋਰ ਦੱਸੋ, ਤੁਸੀਂ ਠੀਕ ਹੈਗੇ ਹੋ।
ਬੱਸ ਵਧੀਆ ਹੁਣ ਬੱਸ ਡਿਨਰ ਦੀ ਤਿਆਰੀ ਕਰਾਂਗੇ ਮੈਂ ਸੋਚ ਰਹੀ ਸੀ ਕਿ ਕੀ ਸਬਜ਼ੀ ਬਣਾਈਏ ਸਮਝ ਨੀ ਆ ਰਹੀ। ਸਬ
ਅੱਛਾ-ਅੱਛਾ, ਬੱਸ ਰਾਤੀ ਤਾਂ ਜ਼ਿਆਦਾ ਹੀ ਹੁੰਦੇ ਨਾ ਸਵੇਰੇ, ਦੁਪਹਿਰ ਬਣਤਾ ਸਬਜ਼ੀ ਬਣਦੀ 'ਤੇ ਨਾਲ ਹੀ ਖਾਂਦੇ ਨੇ ਤੁਸੀਂ ਦੱਸੋ? ' '
ਸਾਡੇ ਨੀ, ਸਾਡੇ ਵੈਸੇ ਤਾਂ ਕੁਛ ਵੀ ਖਾ ਲੈਂਦੇ ਨੇ ਸਾਡੇ ਵੈਸੇ ਕੁਛ ਵੀ ਖਾ ਲੈਂਦੇ ਨੇ ਜਿੱਦਾਂ ਮਤਲਬ ਬੱਚੇ ਨੂੰ ਕੋਈ ਮੂੰਗਰਾ ਵਗੈਰਾ ਬਣਾ ਦਿੱਤਾ ਜਾਂ ਕੁਛ ਪਨੀਰ ਦੀ ਭੁਰਜੀ ਬਣਾ ਦਿੱਤੀ, ਪਕੌੜੀਆਂ ਬਣਾ ਦਿੱਤੀਆਂ, ਸੁੱਕੀਆਂ ਇਸ ਤਰ੍ਹਾਂ ਕੁਛ ਵੀ ਬਣਾ ਕੇ ਖਿਲਾ ਦਿੰਨੇ ਆ ਅਸੀਂ ਕਿਰਾਇਆ ਤਾਂ ਨਾ ਬਚੇ ਆ ਕੁਛ ਥੋੜ੍ਹਾ ਬਹੁਤਾ ਆਪਣੇ ਪਾਪਾ ਕੋਲੋਂ ਥੋੜ੍ਹਾ ਜਾ ਫਾਸਟ ਫੂਡ ਵੀ ਮੰਗਵਾ ਦਿੰਦੇ ਜਿਵੇਂ ਬਰਗਰ ਵਗੈਰਾ ਮੰਗਵਾ ਲਿਆ। ਇੱਕ ਤਾਂ ਉਹ ਖਾ ਲਿੰਦੇ ਫਿਰ ਇਹਨਾਂ ਨੂੰ ਇੰਨੀ ਭੁੱਖ ਨਹੀਂ ਹੁੰਦੀ। 'ਤੇ ਫੇਰ ਥੋੜ੍ਹਾ ਬਹੁਤਾ ਹੀ ਕਰੀਦਾ ਇੰਨਾ ਜ਼ਿਆਦਾ ਨੀ ਕਰੀਦਾ।
ਅੱਛਾ।
ਚਲੋ ਫਿਰ ਠੀਕ ਹੈ ਅੱਛਾ ਜੀ, ਫਿਰ ਮੈਂ ਰੱਖਦਾ, ਹਾਂਜੀ।
ਠੀਕ ਹੈ, ਸਤਿ ਸ੍ਰੀ ਆਕਾਲ ਜੀ।